ਦੀਦੀ, ਸਸ਼੍ਰੀ ਅਕਾਲ ਜੀ।
ਹਾਂਜੀ, ਸਸ਼ਰੀ ਕਾਲ ਦੀ
ਕਿਵੇਂ ਔ?
ਵਧੀਆ। ਤੁਸੀਂ ਦੱਸੋ?
ਮੈਂ ਵੀ ਵਧੀਆ। ਹੋਰ ਸਾਰੇ ਘਰੇ ਕਿਵੇਂ ਨੇ?
ਹਾਂਜੀ, ਵਧੀਆ। ਤੁਸੀਂ ਦੱਸੋ?
ਉਹ ਸਾਰੇ ਵਧੀਆ। ਉੱਧਰ ਮੌਸਮ ਕਿਵੇਂ ਆ?
ਹੁਨ ਤਾਂ ਦੀ ਠੀਕ ਐ ਮੌਸਮ, ਅਜ ਧੁੱਪ ਹੈ।
ਸਾਡੇ ਤਾਂ ਇਧੱਰ ਬਾਰਿਸ਼ ਹੋ ਰੀ ਹੈ।
ਅੱਛਾ, ਸਾਡੇ ਨਹੀ ਹੋ ਰਹੀ।
ਸਾਡੇ ਤੇ ਕੱਲ ਦਾ ਮੀਂਹ ਪੈ ਰਿਹਾ ਹੈ।
ਸਾਡੇ ਨੀ ਪੈ ਰਿਹਾ ਦੀ ਮੀਂ।
ਔਰ, ਰੋਟੀ -ਪਾਣੀ ਖਾ ਲੀ?
ਹਾਂਜੀ, ਤੁਸੀਂ ਦੱਸੋ?
ਹਾਂ, ਬਸ ਖਾ ਕੇ ਫ੍ਰੀ ਹੋ ਗਏ ਸੀਂ ਜੀ।
ਓਕੇ ਦੀ।
ਮੈਂ ਨਾ ਉਹ ਪੁੱਛਣਾ ਸੀ, ਵੀ ਮੈਂ ਨਾ ਸੂਟ ਬਣਵਾਨਾ ਸੀਗਾ। ਕਿੱਦਾਂ ਬਣਵਾਵਾਂ?
ਅੱਛਾ, ਤੁਸੀਂ ਕਿਹੜੇ ਕਲਰ ਦਾ ਸੂਟ ਲੈ ਕੇ ਆਏ ਹੋ?
ਮੈਂ ਪਿੰਕ ਕਲਰ
ਹੈਲੋ।
ਪਿੰਕ ਕਲਰ ਦਾ ਸੂਟ, ਤੇ ਆਹੀ ਜਿਹੜੇ ਅੱਜ- ਕੱਲ ਟਰੈਂਡ 'ਚ ਚੱਲਦੇ ਪਏ ਨੇ। ਇਨਾਂ 'ਚ ਈ ਬਣਵਾ ਲਓ ਕਿ ਕੋਈ ਫਰਸੀ ਸਲਵਾਰ ਵਗੈਰਾ ਵਾਲਾ।
ਕਿੱਦਾਂ ਬਾਹਾਂ ਵਗੈਰਾ ਕਿੱਦਾਂ ਬਣਵਾਵਾਂ, ਕਿਹੜੀ ਲੈਸ ਵਗੈਰਾ?
ਪਹਿਲਾਂ ਦੇਖੋ, ਜਿਵੇਂ ਅੱਜ- ਕੱਲ ਚੱਲਦੀ ਪਈਆਂ ਖੁੱਲੀ - ਖੁੱਲੀ ਬਾਹਾਂ ਵਾਲਾ ਸੂਟ ਕੋਈ ਬਣਵਾ ਲਓ। 'ਤੇ ਪੀਚ ਨਾ ਤਾਡੀ ਸਲਵਾਰ ਦਾ ਕਲਰ ਕਿਹੜਾ?
ਪਿੰਕ ਈ ਐ, ਔਲ-ਓਵਰ ਸੂਟ ਹੈ।
ਅੱਛਾ, ਫੇਰ ਤੁਸੀਂ, ਵਾਈਟ ਕਲਰ ਨਾਲ ਦੀ ਚੁੰਨੀ -ਚਾਨੀ ਵੇਖ ਲਓ, ਕੋਈ ਨਾਲ 'ਤੇ ਵਾਈਟ ਲੈਸ ਲਗਵਾ ਲਿਓ। ਜਿਹੜੇ ਕਲਰ ਦਾ ਉੱਪਰ ਪ੍ਰਿੰਟ ਹੋਏਗਾ।
ਹਾਂ, ਦੇਖਦੇ ਸੋਚਦੀ ਸੀਗੀ ਜੀ ਮੈਂ, ਇਕ ਸੂਟ
ਹੂੰ, ਜਿਹੜੇ ਕਲਰ ਦੇ ਉਹਦੇ 'ਚ ਪ੍ਰਿੰਟ ਹੋਗਾ ਨਾ ਸੂਟ ਦੇ, ਉਹ ਕਲਰ ਦੀ ਤੁਸੀਂ ਲੈਸ ਲਗਵਾ ਲਿਓ।
ਹੂੰਮ, ਜਾਣਾ ਸੀਗਾ ਹੋਰ ਸੂਟ ਖਰੀਦ ਖਰੀਦਣ ਮੈਂ ਹੋਰ
ਹੂੰ, ਮੈਂ ਵੀ ਲੈ ਕੇ ਆਈ ਸੀਗੀ ਹੋਰ ਸ਼ੁਜ।
ਕਿੱਦਾਂ ਬਣਵਾਇਆ ਤੁਸੀਂ?
ਮੈਂ ਹਾਲੇ ਤਦੀ ਬਣਵਾਇਆ ਨੀ ਹੈਗਾ, ਹਾਲੇ ਬਣਵਾਨਾ।
ਅੱਛਾ-ਅੱਛਾ। ਮੈਨੂੰ ਫੋਟੋ ਵਗੈਰਾ ਭੇਜ ਦੋ ਵੀ ਕਿੱਦਾਂ ਬਣਵਾਇਐ ਸੂਟ, ਮੈਂ ਵੀ ਓਦਾਂ ਹੀ ਬਨਵਾ ਲੂੰਗੀ, ਸਟਿਚ ਕਰਵਾ ਲੂੰਗੀ।
ਹਾਂਜੀ-ਹਾਂਜੀ, ਮੈਂ ਤੁਆਂਨੂੰ ਭੇਜ ਦੂੰਗੀ ਫੋਟੋ।
ਕਿਦੇ ਤੋ ਕਰਾਏ ਸੀ ਸਟਿਚ?
ਸਟਿਚ ਤਾਂ ਜੀ ਏਥੇ ਨੇੜੇ ਈ ਬੁਟੀਕ ਆ, ਉਹਨਾਂ ਦੇ ਕਰਵਾਏ ਸੀਗਾ।
ਪੁੱਛ ਲਓ, ਮੈਂ ਵੀ ਉਨ੍ਹਾਂ ਦੀ ਸਟਿੱਚ ਕਰਵਾ ਲੂੰਗੀ ਫੇਰ।
ਹਾਂਜੀ, ਕੋਈ ਨੀ।
ਕਿੱਦਾਂ ਕਰਦੇ ਸਟਿਚਿੰਗ ਵਗੈਰਾ?
ਸਟਿਚਿੰਗ ਉਨਾਂ ਦੀ ਵਧੀਆ ਹੁੰਦੀ ਐ, ਮੈਂ ਵੈਸੇ ਸਾਰੇ ਬਣਵਾਦੀ ਆ। ਸੂਟ ਬਹੋ ਵਧੀਆ ਬਣਾ ਦਿੰਦੇ ਨੇ, ਵੈਸੇ ਤਾਂ ਮੈਂ ਉਨਾਂ ਨੂੰ ਸਿੰਪਲ ਸੂਟ ਈ ਕੇਯਾ ਬਣਾਣ ਨੂੰ ਤਾਂ। ਤੁਸੀਂ ਅਗਰ ਵੀ ਵਿੱਚ ਲੈਸ-ਲੂਸ ਲਵਾ ਕੇ ਡੀਜਾਂਇਨ ਪੁਆਣਾ ਹੋਏ ਤਾਂ ਓਹ ਉਦਾਂ ਪਾ ਦਿੰਦੇ ਨੇ।
ਹਾਂ ਓ ਸੂਟਾਂ ਦੇ ਵਿੱਚ ਤਾਂ ਕਾਫੀ ਡਿਜ਼ਾਇਨ ਚੱਲ ਰੇ, ਮੈਂ ਏਕ ਡਿਜ਼ਾਇਨ ਹੀ ਪਾਉਣਾ ਸੀਗਾ, ਸਲਵਾਰ ਤੇ ਬਾਹਾਂ ਤੇ, ਗਲੇ ਤੇ, ਪੱਲੇ ਦੇ ਤੇ ਪੱਲਿਆਂ ਤੇ ਨਾ ਡਿਜ਼ਾਇਨ ਪੂਆਂਣਾ ਸੀ ਸੁੱਟਾ ਦੇ।
ਹਾਂਜੀ, ਕੋਈ ਗੱਲ ਨੀਂ ਓ ਪਾ ਦਿੰਦੇ ਨੇ ਜੇੜੇ ਅੱਜ-ਕੱਲ ਚੱਲ ਰੇਨੇ ਨਾ ਵੀ ਨੈਕ। ਕੋਈ ਸਟੋਰੀ ਵਗੈਰਾ ਵਾਲੇ, ਓ ਸਾਰੇ ਭਾਰਤ ਦੇ ਨੇ ਓਹ।
ਅੱਛਾ-ਅੱਛਾ।
ਰੇਟ ਵੀ ਜਾਦਾ ਨੀਂ ਹੈਗੇ, ਰੇਟ ਵੀ ਠੀਕ ਹੀ ਨੇ ਓਨਾਂ ਦੇ।
ਅੱਛਾ-ਅੱਛਾ।
ਹਾਂਜੀ।
ਮੈ ਵੀ ਸੋਚ ਰੀ ਸੀ, ਇੱਕ ਦੋ ਦਿਨ ਤੱਕ ਆਉਗੀ ਫਿਰ ਲੈ ਕੇ ਆਉਂਗੀ ਸੂਟ।
ਕੋਈ ਗੱਲ ਨਈਂ, ਆ ਜੇਯਾ ਤੁਸੀ ਮੈਂ ਲੇ ਚੱਲੂਗੀ ਤੁਆਡੇ ਨਾਲ।
ਠੀਕ ਯਾ, ਹੋਰ ਸਾਰੇ ਘਰੇ ਕਿਵੇਂ ਨੇ?
ਹਾਂਜੀ, ਘਰੇ ਸਰ ਵਧੀਆ ਤੁਸੀਂ ਸੁਣਾਓ।
ਠੀਕ ਨੇ ਬਸ, ਸਾਰੇ।
ਥੋਡੇ ਨੀਂ ਓਦਰ ਹੈਗਾ ਦੀ ਕੋਈ ਬੁਟੀਕ ਵਗੈਰਾ?
ਹੈਗੇ ਨੇ ਬੁਟੀਕ ਵਗੈਰਹ ਬਟ, ਸੂਟ ਵਧੀਆ ਨੀਂ ਸਟਿਚ ਕਰਦੇ।
ਅੱਛਾ, ਨੀਂ ਹਾਂ, ਏਈ ਸੀਗਾ ਮੈਨੂੰ ਵੀ ਏਦਾਂ ਨਾ ਰੇਟ ਥੋੜੇ ਜਾਦਾ ਹੋਗੇ ਤੇ ਮੈਂ ਸੋਚ ਰਈ ਸੀ ਜੇ ਥੋੜੇ ਘੱਟ ਰੇਟ ਚ ਸੂਟ ਬਣ ਜਾਂਦਾ ਤਾਂ ਜਾਦਾ ਸਈ ਸੀ।
ਬਟ, ਏਦਰ ਨੀਂ ਏਧਰ ਤਾਂ ਬਹੋਤ ਪੈਸੇ ਐਕਸਟਰਾਂ, ਆਪਾਂ ਐਕਸਟਰਾਂ ਕੁਛ ਲਗਵਾਨਾਂ ਹੋਏ ਤੇ ਐਕਸਟਰਾਂ ਪੈਸੇ
ਅੱਛਾ।
ਹੂੰ।
ਕੋਈ ਗੱਲਾਂ ਨਨੀਂ, ਸਾਡੇ ਘਰ ਦੇ ਕੋਲੋ ਨਾਂ ਬੂਟੀਕ ਐ ਨਾਂ, ਇਹਨਾਂ ਤੋਂ ਹੀ ਬਣਵਾ ਲਿਓ।
ਤਾਂਹੀ ਮੈਂ ਸੋਚਿਆ ਸੀ ਮੈਂ ਓਦਰ ਸਟਿਚ ਕਰਵਾ ਲੂ ਸੂਟ।
ਹਾਂਜੀ, ਕੋਈ ਨੀਂ ਏਧਰ ਹੈਗੇ ਨੇ ਸੂਟ। ਓ ਜੋ ਬੂਟੀਕ ਐ ਨਾਂ ਓ ਸਈ ਐ ਓਹ, ਜਾਦਾ ਵੀ ਨੀਂ ਸਪਲੀਮੈਂਟ ਲੈਂਦੇ। ਸੂਟ ਵਧੀਆ ਬਣਾ ਦਿੰਦੇ ਨੇ ਬਟ, ਏ ਐ ਓਨਾਂ ਨੂੰ ਥੋੜਾ ਲੇਟ ਕਰ ਦਿੰਦੇ ਨੇ। ਮਤਲਬ ਉਨਾਂ ਕੋਲ ਰਸ਼ ਜਾਦਾ ਹੁੰਦਾ ਹੁੰਦਾ ਨਾ।
ਨਈ ਮੈਨੂੰ ਜਲਦੀ ਚਾਹੀਦਾ ਸੀਗਾ ਸੂਟ।
ਹੁਨ ਤਾਨੂੰ ਦੇਖੋ ਮੈਨੂੰ ਪਤਾ ਨੀ ਹੈਗਾ ਜਲਦੀ ਦਾ ਤੇ ਓਨਾਂ ਦੇ ਰਸ਼ ਹੁੰਦਾ ਕਾਫੀ।
ਨੂੰ ਜਲਦੀ ਮੇਨੂੰ ਸੀਗਾ ਮੇਨੂੰ ਗਰਮੀਆਂ ਨੇ ਨਾ ਹੁਣ। ਹੁਣ ਪਾ ਲੂ ਗੀ ਚਲੋ ਬਨਵਾਕੇ।
ਜਲਦੀ ਦਾ ਤਾਂ ਨਈ ਮੈਨੂੰ ਪਤਾ, ਪਰ ਤੁਸੀਂ ਆਉਂਗੇ ਸੀ ਜੇਸ ਦੇਨ ਪਤਾ ਕਰ ਲੇਓ ਨਾ।
ਚਲੋ ਪੰਜ-ਛੇ ਦਿਨ ਤੱਕ ਸਟੀਚ ਕਰਕੇ ਦੇ ਦੇਣ ਤਾਂ।
ਹਾਂਜੀ-ਹਾਂਜੀ ਏਨੀ ਦੇ ਦੇਂਦੇ ਨੇ।
ਮੈਂ ਤਿਨ-ਚਾਰ ਸੂਟ ਬਣਵਾ ਲੇ ਸੀਗੇ ਸਬ ਲਗ-ਲਗ ਡੀਜੈਨ ਸੋਚੇਆ ਸੀਗਾ ਮੈਂ, ਚਲੋ ਦੇਖਤੇ ਐ
ਹਾਂਜੀ ਸਾ ਡੀਜਾਈਨਾ ਦੀ ਜਾਦਾ ਤੇ ਤਾਂ ਨੀ ਪੈਸੇ ਲੈਂਦੇ ਓ ਵੈਸੇ, ਮਲਵ ਵਿਚ ਈਨਕਲੂਡ ਕਰ ਦੇਂਦੇ ਨੇ ਸੂਟ ਦੇ।
ਅੱਛਾ-ਅੱਛਾ।
ਹਾਂਜੀ।
ਅੱਜ-ਕੱਲ ਚੱਲ ਰੇ ਨੇਂ ਕੇਓਕਿ ਸਾਰੇ ਅੱਜ-ਕੱਲ ਡੋਰੀ ਡੋਰੀਆਂ ਵਾਲੀ ਬਣਵਾਂਦੇ ਨੈਕ ਤੇ, ਬੈਕ ਤੇ। ਤਾਂ ਕਰਕੇ ਫੇਰ ਓਨਾਂ ਨੇ ਥੋੜੇ ਨੋਰਮਲੀ ਰੇਟ ਰੱਖੇ ਹੋਏ ਨੇ। ਤੇ ਕਲੈਟ ਜਾਦਾ ਬਨਦੇ ਨੇ।
ਡੀਜ਼ਾਇਨ ਪੁਆ ਲਵਾਂ, ਲੈਸ ਵਗੈਰਾ ਲਗਵਾ
ਹਾਂਜੀ, ਕੋਈ ਨੀਂ ਤੁਸੀਂ ਸਮਾਣਾ ਹੋਏਆ, ਮੈਨੂੰ ਦੱਸ ਦੇਓ।
ਠੀਕ ਐ, ਠੀਕ ਐ। ਇਕ-ਦੋ ਦਿਨ ਤੱਕ ਦੇਖੂਗੀ, ਸਾਡੇ ਬਾਰੀਸ਼ ਹੋ ਰਈ ਸੀ ਨਾਂ ਤਾਂ ਕਰਕੇ ਸੂਟ ਵਗੈਰਾ ਲੈ ਕੇ ਆਈ ਸੀ ਮੈਂ। ਟਿਚ ਨੀਂ ਕਰਵਾਏ ਬਟ, ਏਦਰ ਪੈਸੇ ਕਰਕੇ ਸੀਗਾ ਵੀ ਮਈਂਗੇ ਸਟਿਚ ਕਰਦੇ ਆ।
ਹਾਂਜੀ ਕੋਈ ਨੀਂ ਏਦਰ ਨੀਂ ਏਨੇ ਰੇਟ ਹੈਗੇ ਹਲੇ। ਐਦਰ ਨੋਰਮਲ ਰੇਟ ਐ ਨਾਂ ਥੋੜਾ, ਬੈਕਵਰਡ ਏਰੀਏ ਕਰਕੇ ਨੀਂ ਜਾਦਾ ਪੈਸੇ ਦੇਂਦੇ ਲੋਕ।
ਹੂੰ।
ਛੈਰ-ਛੂਰ ਚ ਚੱਲ ਜਾਂਦੇ ਨਾਂ ਓਦੋਂ ਥੋੜਾ ਜਾਦਾ ਰੇਟ ਹੁੰਦੇ ਨੇਂ।
ਹਾਂਜੀ।
ਓ ਬੁਟੀਕ ਵਾਲੇ ਥੋੜੇ ਜਾਦਾ ਲੈਂਦੇ ਨੇਂ, ਏਥੇ ਤਾਂ ਥੋੜਾ ਨੋਰਮਲ ਈ ਰੇਟ ਨੇਂ।
ਹਜ਼ਾਰ ਪਈਆ ਮੰਗਦੇ ਸੀ ਸੂਟ ਦਾ, ਸਟੀਚਿੰਗ ਦਾ।
ਨਈਂ-ਨਈਂ ਦੀ ਏਦਰ ਏਨਾ ਨੀਂ ਹੈਗਾ, ਏਦਰ ਚਾਰ-ਪੰਜ ਸੋ ਚ ਦੇ ਦੇਂਦੇ ਨੇਂ।
ਚਲੋ ਫੇਰ ਤਾਂ ਦੋ ਬਣ ਜਾਣਗੇ ਮੇਰੇ ਹਜ਼ਾਰ ਚ।
ਹਾਂਜੀ।
ਡੀਜ਼ਾਇਨ ਵਗੈਰਾ ਲੈ ਛੈ ਲੈਸਾਂ ਦੇ ਪੈਸੇ ਹੋ ਸਕਦਾ ਓ ਇਨਕਲੂਡ ਕਰਨ ਓ ਅਲੱਗ ਤੋਂ। ਪਰ, ਓਦਾ ਸੋ, ਹਾਂਜੀ ਪਰ ਸੂਟ ਤਾਂ ਨੋਰਮਲ ਰੇਟ ਈ ਓਨਾਂ ਦੇ ਤਾਂ ਚਾਰ-ਪੰਜ ਸੋ ਈ ਲੈਂਦੇ।
ਡੀਜ਼ਾਇਨ ਵਗੈਰਾ ਬਣਵਾਣਾ ਸੀਗਾ ਮੈਂ।
ਹਾਂਜੀ ਕੋਈ ਨੀਂ ਡੀਜ਼ਾਇਨ ਵਗੈਰਾ ਤਾਂ ਜਾਦਾ ਨੀਂ ਇਨਕਲੂਡ ਕਰਦੇ ਵੈਸੇ। ਬਸ ਜੇੜੇ ਲੈਸਾਂ ਦਾ ਰੇਟ ਹੁੰਦਾ ਮਲ ਜੇੜੇ ਲੈਸ ਓ ਲੇਆਂਦੇ ਨੇਂ ਜਿਨੇ ਦੀ। ਓਦੇ ਥੋਨੂੰ ਓ ਦੱਸ ਦੀਂਦੇ ਨੇਂ ਪ੍ਰਾਈਸ। ਜੇ ਤੁਸੀਂ ਆਪ ਕੋਈ ਆਪਣੀ ਮਰਜ਼ੀ ਲੈਸ ਲਗਵਾਣੀ ਐ ਤਾਂ ਤੁਸੀਂ ਓਨੂੰ ਲੈਸ ਓਨਾਂ ਨੂੰ ਦੇ ਦੇਓ। ਤੇ ਫੇਰ ਓ ਲੈਸ ਲਗਾ ਦੇਣਗੇ ਉਹੋ। ਕੋਈ ਗੱਲ ਨੀਂ ਤੁਸੀਂ ਓਨਾਂ ਨੂੰ ਦੱਸ ਦੇਓ ਤੇ, ਲੈਸ ਲੇ ਆਏਓ ਨਾਲ, ਤੇ ਓਨਾਂ ਨੂੰ ਦੇ ਦੇਓ।
ਹੂੰ-ਹੂੰ।
ਹਾਂਜੀ। ਤੇ ਬਾਕੀ ਉਹ, ਜਿਨਾਂ ਕੋਲ ਆਪ ਕੋਲਾ , ਉਹਨਾਂ ਕੋਲ ਆਪ ਕੋਲ ਵੀ ਬਹੁਤ ਸਾਰੇ ਓਪਸ਼ਨਸ ਹੁੰਦੇ ਆ ਨਾਂ। ਤੁਸੀਂ ਉਹਨਾਂ ਕੋਲ ਵੀ ਦੇਖ ਸਕਦੇ ਓ, ਉਹ ਵੀ ਡਿਜ਼ਾਇਨ ਵਗੈਰਾ ਰੱਖਦੇ ਨੇਂ ਕਾਫ਼ੀ।
ਹਾਂ ਮੈਂ ਮੁਹਰੇ ਤੇ ਸੋਚਿਆ ਸੀਗਾ, ਡਿਜ਼ਾਇਨ ਪਵਾਣ ਲੀ ਤੇ ਗੱਲ ਤੇ।
ਕੋਈ ਗੱਲ ਨੀਂ ਤੁਸੀਂ ਆਓਗੇ ਨਾਂ ਉਹਨਾਂ ਦੇ ਸਟੈਚੂ ਵਗ਼ੈਰਾ ਤੇ ਹੋਊਗੇ। ਤੇ, ਸਟੈਚੂਸ ਤੇ ਲੱਗੇ ਹੁੰਨੇ ਆਂ, ਕਾਫੀ ਵਧੀਆ ਸੂਟ ਹੁੰਦੇ ਆਂ ਉਹਨਾਂ ਦੇ।
ਹੂੰ।
ਡਿਜ਼ਾਇਨ ਵਗੈਰਾ ਪਾ ਕੇ ਉਹਨਾਂ ਰੱਖੇ ਹੁੰਦੇ, ਤੇ ਤੁਸੀਂ ਉਹਨਾਂ ਨੂੰ ਸਟੈਚੂਸ ਚ' ਵੇਖ ਲਿਓ ਕੋਈ
ਹੁਣ ਤਾਂ ਉਹ ਚੱਲੇ ਹੋਏ ਨੇਂ, ਮੈਂ ਉਹ ਬਣਵਾਨੇਂ ਸੀਗੇ। ਕੁੜੀਆਂ ਦੇ, ਉੱਚੇ-ਉੱਚੇ ਜਿਹੜੇ ਫਰਸ਼ੀ ਚੱਲੇ ਹੋਏ ਨੇਂ।
ਹਾਂਜੀ।
ਉਹ ਸੋਚ ਰੀ ਸੀਗੀ ਕਿ, ਖੁੱਲੀਆਂ ਬਾਹਾਂ ਵਾਲਾ
ਅੱਛਾ, ਹਾਂ ਉਹ ਵੀ ਸੋਹਣੇ ਲਗਦੇ ਤੁਸੀਂ ਓ ਬਣਵਾ ਲਿਓ ਚਾਏ।
ਉਹੀ ਸੋਚ ਰੀ ਸੀਗੀ ਬਣਵਾਣ ਲੀ।
ਮੈਂ ਵੀ ਹੁਣ ਪਿੱਛੇ ਕੁ ਬਣਵਾਇਆ ਸੀਗਾ ਫਰਸ਼ੀ ਸਲਵਾਰ ਆਲਾ ਸੂਟ ਤੇ।
ਅੱਛਾ-ਅੱਛਾ, ਕਿੰਨੇ ਪੈਸੇ ਲੀ-ਲੱਗੇ ਸੀ।
ਸਾਢੇ ਕੁ ਪੰਜ ਸੌ ਲਿਆ ਸੀਗਾ, ਪਰ ਲੈਸਾਂ ਮੇਰੀਆਂ ਆਪਣੀਆਂ ਸੀਗੀਆਂ।
ਅੱਛਾ-ਅੱਛਾ।
ਹਾਂਜੀ ਮੈਂ ਵੀ, ਮਤਲਬ ਬਾਹਾਂ-ਬੂਹਾਂ ਖੁੱਲੀਆਂ ਰਖਵਾਈਆਂ ਸੀਗੀ।
ਵਗੈਰਾ ਤੇ।
ਨਈ- ਨਈ, ਨਈ, ਮੈਂ ਡਿਜ਼ਾਇਨ ਨੀ ਸੀ ਪਵਾਇਆ, ਬਸ ਸਿੰਪਲ ਈ ਲੈਸਾ ਲੂਸਾ ਲਗਵਾ ਕੇ ਬਣਾਇਆ ਸੀਗਾ ਮੈਂ ਲੈਸ ਉਹਨਾਂ ਨੂੰ ਆਪਣੀ ਦਿੱਤੀ ਸੀਗੀ, ਜਿਹੜੀ ਅੱਜ ਕੱਲ ਲੈਸ ਚੱਲ ਰੀ ਐ ਨਾ, ਜ਼ੋਰ ਜੱਟ ਵਗੈਰਾ ਦੀ ਓ ਦਿੱਤੀ ਸੀਗੀ ਮੈਂ, ਹਾਜੀ
ਮੈਂ ਵੀ ਜੋਰ ਜੱਟ ਦੀ ਲੈਸ ਈ ਲਗਵਾ ਲੂੰਗੀ, ਫੇਰ ਉਹ ਬਾਹਾਂ ਵਗੈਰਾ ਤੇ ਨਾ ਪੱਲੇ ਤੇ
ਹਾਂਜੀ।
ਹੂੰ, ਡੋਰੀਆਂ ਵਗੈਰਾ ਵਧੀਆ ਲੱਗਦੀਆਂ, ਸੂਟ ਤੇ ਲੱਗੀਆਂ
ਹੂੰ ਅੱਜ ਕੱਲ ਸਾਰੇ ਡੋਰੀਆਂ ਲਗਵਾ ਕੇ ਈ ਬਣਾਦੇ ਆ, ਮੋਸਟਲੀ ਤੇ
ਹੂੰ, ਸੂਟ ਤੇ ਪਲੇਟਾਂ ਵਗ਼ੈਰਾ ਪਾਈਆਂ ਹੋਣ ਵਧੀਆ ਲੱਗਦਾ ਐ।
ਹੂੰ, ਅੱਜ ਕੱਲ ਓ ਚੱਲਦੇ ਨਾ ਉਨਾਂ ਦੇ ਵੀ, ਨੈਕ ਚ ਵਿੱਚ ਕੱਪੜੇ ਲਗਾ ਕੇ ਡੋਰੀ ਵਗੈਰਾ ਲਗਾ ਦਿੰਦੇ ਆ
ਹੂੰ-ਹੂੰ।
ਓ ਬਣਵਾਦੇ ਆ, ਅੱਜ ਕੱਲ ਜ਼ਿਆਦਾਤਰ
ਸਟੇਟ ਸਲਵਾਰਾਂ ਵੀ ਹੁਣ ਚੱਲਦੀਆਂ ਪਈਆਂ
ਹਾਂਜੀ।
ਆਊਗੀ ਮੈਂ ਕਿਸੇ ਦਿਨ ਕੋਈ ਗੱਲ ਨੀ ਬਣਵਾਉਂਗੀ, ਹੁਣੇ ਈ ਸੂਟ ਬਣਵਾਨੇ ਸੀਗੇ ਮੀਨੂੰ ਸੀਗਾ, ਮੈਂ ਬਣਵਾ ਲਾ ਪੰਜ, ਛੇ ਸੂਟ ਗਰਮੀਆਂ ਦੇ
ਹਾਜੀ- ਹਾਜੀ, ਕੋਈ ਨੀ ਹੁਣ ਮੀਹਾਂ ਵਾਲੇ ਮੌਸਮ ਨੇ, ਵੈਸੇ ਤਾਂ ਹੁਣ ਮੌਸਮ ਠੰਡਾ ਏ, ਪਰ ਹੁਣ ਫੇਰ ਗਰਮੀ ਪੈਣ ਲੱਗ ਜਾਣੀ ਐ।
ਇੱਕ ਦੋ ਦਿਨ ਹੀ ਠੰਡਾ ਰਹਿਣਾ ਮੌਸਮ, ਫੇਰ ਗਰਮੀ ਦੇ ਸੂਟ ਤਾਂ ਚਾਹੀਦੇ ਆ ਫਿਰ
ਹਾਜੀ ਮੀਂਹ ਪੈਂਦਾ ਮੋ ਗਰਮੀ ਤਾਂ ਓਨੀਓ ਰਹਿੰਦੀ ਐ, ਜਿੱਦੋਂ ਤੱਕ ਮੀਂਹ ਪੈਂਦਾ ਉਦੋਂ ਤੱਕ ਮੋਸਮ ਠੰਡਾ ਹੁੰਦਾ ਬਸ, ਫੇਰ ਹਿਮਿਊਡਿਟੀ ਇੰਨੀ ਹੋ ਜਾਂਦੀ ਆ
ਤਾਂ ਹੀ ਸੋਚਿਆ ਸੀ ਬੀ ਗਰਮੀ ਦੇ ਸੂਟ ਬਣਵਾ ਲੇਨੀ ਆ, ਚੱਲ ਪੰਜ, ਛੇ ਗਰਮੀ ਨਿਕਲ ਜੂਗੀ
ਹਾਜੀ, ਬਸ ਰਹਿ ਗੇ ਦੋ- ਦੋ ਟਾਈ ਮਹੀਨੇਂ ਗਰਮੀਂ ਦੇ ਸਤੰਬਰ, ਅਕਤੂਬਰ ਚ ਤਾਂ ਮੌਸਮ ਸਹੀ ਹੋ, ਜਾਂਦਾ ਫਿਰ ਵੀ
ਹਾਂਜੀ-ਹਾਂਜੀ, ਚਲੋ ਠੀਕ ਆ, ਕਦੇ ਆਇਓ ਘਰੇ
ਹਨਜੀ, ਕੋਈ ਨਈ
ਠੀਕ ਆ ਠੀਕ ਆ, ਚਲੋ
ਓਕੇ
ਹਨਜੀ, ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ